ਸੀ ਹੋਰ ਕੁਛ ਖਾਣ ਹੈਲੋ ਸਤਿ ਸ਼੍ਰੀ ਅਕਾਲ, ਅਕਾਲ ਹੋਰ ਕੀ ਹਾਲ ਏ?
ਕੀ ਆ
ਹੋਰ ਕੀ ਕਰ ਰਹੇ।
ਕੁਛ ਨਹੀਂ ਹੁਣੇ ਆਇਆ ਬਜ਼ਾਰ ਤੋਂ
ਅੱਛਾ ਬਜ਼ਾਰ ਗਏ ਦੇ ਸੀ। ਅੱਛਾ ਹੋਰ ਚਾਹ ਪੀ ਲੀ?
ਬਸ ਹਜੇ ਵੀ ਦਿੱਤੀ ਪੀਆਂਗੇ।
ਅੱਛਾ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਹੁਣ ਆਈ ਸਹੀ
ਹਜੇ ਵੀ ਮਤਲਬ ਥੋੜੀ ਥੋੜ੍ਹੀ ਆ ਰਹੀ ਹੈ ਆਵਾਜ਼
ਹੁਣ ਆਈ?
ਹਾਂਜੀ ਹੁਣ
ਅੱਛਾ ਤੁਸੀਂ ਵਧੀਆ ਵਧੀਆ ਤੁਸੀਂ ਪੀ ਲੀ ਚਾਹ?
ਹਾਂਜੀ ਅਸੀਂ ਪੀ ਲੀ ਚਾਹ ਸ਼ਾਮੀ ਪੀ ਲੈਨੇ ਆ ਪੰਜ ਸਾਢੇ ਪੰਜ ਵਜੇ ਨਾਲ
ਅੱਛਾ
ਪੰਜ ਸਾਢੇ ਪੰਜ ਵਜੇ ਨਾਲ ਹੋਰ ਗਏ। ਘਰ ਸਭ ਵਧੀਆ
ਅੱਛਾ
ਹਾਂਜੀ ਤੁਸੀਂ ਦੱਸੋ ਤੁਹਾਡੇ ਘਰ ਸਭ ਵਧੀਆ।
ਵਧੀਆ ਵਧੀਆ ਹੁਨੇ ਆਏ ਹਾਂ ਅਸੀਂ ਘੁੰਮ ਕੇ
ਅੱਛਾ ਕਿੱਥੇ ਗਏ ਦੇ ਸੀ ਘੁੰਮਣ ਅੱਛਾ ਸ਼ਿਮਲਾ ਗਏ ਸੀ ਕਿੰਨੇ ਘੰਟੇ ਲੱਗੇ ਉੱਥੋਂ ਦੀ
ਅ ਕਮ ਸੇ ਕਮ ਲੱਗੇ ਹੋਣੇ ਆ ਸੱਤ ਘੰਟੇ
ਲਾਗ ਗਏ ਸੱਤ ਘੰਟੇ
ਹੋਰ
ਅੱਛਾ ਫੈਮਲੀ ਗਈ ਹੋਏਗੀ ਪੂਰੀ ਤੁਹਾਡੇ ਨਾਲ
ਹਾਂਜੀ ਪੂਰੀ ਫੈਮਿਲੀ ਗਈ ਸੀ।
ਅੱਛਾ ਚਲੋ ਵਧੀਆ ਕੀ ਕੀ ਵੇਖ ਕੇ ਆਏ ਉੱਧਰ
ਅ ਪਹਿਲੇ ਤਾਂ ਆਪਾਂ ਵੈਸੇ ਘੁੰਮੇ ਸ਼ਿਮਲਾ ਜੋ ਆਮ ਹੈਗਾ।
ਅੱਛਾ ਲੋਕਲ ਮਾਰਕੀਟ
ਹਮ, ਲੋਕਲ ਘੁੰਮੇ ਫਿਰ ਉਸ ਤੋਂ ਅੱਗੇ ਗਏ ਸੀ ਫਿਰ
ਅੱਛ, ਅੱਛਾ, ਅੱਛਾ ਅੱਛਾ
ਬੜਾ ਸੋਹਣਾ ਬਣਿਆ ਦਾ ਸੀ, ਜੂ ਵੀ ਹੈਗਾ ਉੱਥੇ
ਅੱਛਾ, ਜੂ ਵੀ ਗਏ ਸੀ।
ਹਮ।
ਮਾਲ ਰੋਡ ਵੀ ਗਏ ਹੋਵੋਗੇ?
ਹਾਂ, ਮਾਲ ਰੋਡ ਵੀ ਗਏ ਸੀ।
ਹਮ। ਅੱਛਾ। ਕਿਥੇ?
ਇੱਕ ਪਹਾੜੀ ਇਲਾਕਾ ਹੈਗਾ ਉੱਥੇ, ਕੁਫਰੀ
ਅੱਛਾ ਕੁਫਰੀ, ਅੱਛਾ ਹਾਂਜੀ ਹੈਗਾ ਹੈਗਾ, ਕੁਫਰੀ ਗਏ ਸੀ?
ਹਾ ਗਏ ਸੀ।
ਅੱਛਾ, ਠੰਡ ਹੈਗੀ ਸੀ ਕਿ ਸਹੀ ਹੈ ਮੌਸਮ?
ਹਾਂ ਮਤਲਬ ਵੀ, ਸਵੇਰੇ ਸਵੇਰੇ ਠੰਢ ਹੁੰਦੀ ਹੈ, ਫੇਰ ਦੁਪਹਿਰੇ ਫਿਰ ਗਰਮੀ ਹੋ ਜਾਂਦੀ ਹੈ, ਰਾਤੀ ਫਿਰ ਇਕਦਮ ਠੰਡ ਹੋ ਜਾਂਦੀ ਹੈ। ਨਹੀਂ ਨਹੀਂ, ਸਵੈਟਰ ਨਹੀਂ ਲੈ ਕੇ ਗਏ।
ਅੱਛਾ।
ਹਮ।
ਚਲੋ ਵਧੀਆ, ਘੁੰਮਿ ਆ ਏ।
ਤੁਸੀਂ ਨੀ ਗਏ ਕਿੱਥੇ?
ਨਾ ਹਜੇ ਅਸੀਂ ਕਿੱਥੇ ਵੀ ਨੀ ਗਏ, ਹਜੇ ਅਸੀਂ ਘਰ ਹੀ ਹਾਂ, ਗਰਮੀ ਬੜੀ ਆ ਨਾ ਹਜੇ ਨਾਲੇ ਬੇ ਬੱਚੇ ਨਾਲ, ਛੋਟੇ ਬੱਚੇ ਨਾਲ ਜਾਇਆ ਹੀ ਨਹੀਂ ਜਾਂਦਾ।
ਅੱਛਾ।
ਹਮ, ਤੰਗ ਵੀ ਬੜਾ ਕਰਦਾ ਫੇਿਰ ਕਾਕਾ
ਹਮ।
ਤਾਂ ਕਰਕੇ ਫੇਿਰ ਅਸੀਂ ਹਜੇ, ਮੈਂ ਕਿਹਾ ਥੋੜਾ ਵੱਡਾ ਹੋਜੇ ਤੇ ਗੱਲਾਂ ਕਰਦੇ ਰਹੇ ਨੇ, ਉਹਦੇ ਦਾਦੂ ਜਾ ਰਹੇ ਹੇਮਕੁੰਟ ਸਾਹਿਬ ਤੇ ਉਹਦੀ ਦਾਦੀ ਕਹਿੰਦੀ ਮੈਨੂੰ ਵੀ ਲੈ ਜਾਓ, ਹੇਮਕੁੰਟ ਸਾਹਿਬ ਤੇ ਮੈਂ ਕੋਈ ਯਾਤਰਾ ਨਹੀਂ ਹੋਏਗੀ, ਮੈਂ ਥੱਲੇ ਬਹਿ ਕੇ ਸੇਵਾ ਕਰਦਾਂਗੀ। ਤੇ ਉਹ ਕਹਿੰਦਾ ਮੈਨੂੰ, ਤੁਸੀਂ ਕਿੱਥੇ ਜਾ ਰਹੇ ਹੋ, ਮੈਂ ਕਿਹਾ ਮੈਂ ਕਿੱਥੇ ਵੀ ਨਹੀਂ ਜਾ ਰਹੀ।
ਬੁੱਢਿਆਂ ਵਾਸਤੇ ਤਾਂ ਵੈਸੇ ਵੀ ਸਹੀ ਨਹੀਂੀ ਹੈਗਾ ਉੱਪਰ ਜਾਣਾ
ਹਮ, ਠੀਕ ਨੇ ਮੰਮਾ ਪਹਿਲੇ ਦੀ ਹੋ ਆਏ ਨੇ ਨਾ, ਪਹਿਲੇ ਵੀ
ਛ
ਹਾਂ, ਪਹਿਲੇ ਵੀ ਹੋ ਆਏ ਨੇ।
ਹੂ
ਤੇ ਪਾਪਾ ਵੀ ਗਏ ਦੇ ਸੀ, ਪਿਛਲੇ ਸਾਲ ਵੀ ਗਏ ਸੀ, ਹੁਣ ਵੀ ਜਾਣਗੇ।
ਹੂੰ।
ਤੇ ਸ਼ਾਇਦ ਕਾਕਾ ਛੋਟਾ ਸੀ, ਨਹੀਂ ਪਿਛਲੇ ਸਾਲ ਹੀ ਗਏ ਸੀ। ਪਿਛਲੇ ਹਾਂ ਪਿਛਲੇ ਸਾਲ, ਉਸ ਤੋਂ ਪਿਛਲੇ ਸਾਲ ਹੀ ਗਏ ਸੀ। ਤੇ ਉਸ ਟੈਮ ਸਹੀ ਸੀ, ਜ਼ਿਆਦਾ ਮਤਲਬ ਬਰਫ਼ ਨਹੀਂ ਸੀ ਹੁਣ ਤੇ ਬਰਫ਼ ਜ਼ਿਆਦਾ ਪੈ ਰਹੀ ਐ।
ਹੂੰ।
ਹੁਣ ਤੇ ਬੜੀ ਬਰਫ਼ ਪੈ ਰਈ ਐ। ਹੂੰ ਤੇ ਉਹ ਕਹਿੰਦਾ ਮੈਨੂੰ ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਕਿਹਾ ਮੈਂ ਕਿੱਥੇ ਵੀ ਨੀ ਜਾ ਰੀ। ਤੇ ਕਹਿੰਦਾ ਕਿ ਮੈਨੂੰ ਵੀ ਲੈ ਜਾਓ ਨਾਲ, ਮੈਂ ਕਾ ਮੈਂ ਨੀ ਜਾ ਰੀ ਕਿ ਤੇ ਵੀ, ਤੈਨੂੰ ਕਿਥੇ ਲੈ ਕੇ ਜਾਵਾਂ ਮੈਂ? ਤੁਹਾਨੂੰ ਲੱਗ ਗਿਆ, ਕਿ ਸਭ ਜਾ ਰਹੇ ਨੇ ਸਾਨ ਮੈਨੂੰ ਨੀ ਲੈ ਕੇ ਜਾ ਰੈ ਹਾਂ, ਹੈਂ?
ਉਹਨੂੰ ਵੀ ਲੈ ਦੇਣਾ ਨਾ ਜਾਓਗੇ।
ਹਾਂ ਉਹ ਤੇ ਵੱਡਾ ਹੋਏਗਾ, ਤਾਂ ਹੀ ਲੈ ਕੇ ਜਾਵਾਂਗੇ ਉਹਨੂੰ, ਹਜੇ ਤੇ ਛੋਟਾ ਐ, ਤਾਂ ਹਜੇ ਨੀ ਉਹਨੂੰ ਲੈ ਕੇ ਜਾਣਾ। ਹਾਂ ਤੇ ਬੜਾ ਛੋਟਾ।
ਕੀ-ਕੀ ਐ?
ਹਾਂ। ਹਜੇ ਬੜਾ ਛੋਟਾ ਐ, ਵੱਡਾ ਹੋਏਗਾ ਨਾ ਫੇਰ ਲੈ ਕੇ ਜਾਵਾਂਗੇ ਉਹਨੂੰ, ਹੂੰ।
ਸਈ ਐ।
ਹੂੰ।
ਉੱਧਰ ਬਾਰਿਸ਼ ਆਂਦੀ ਪਈ ਐ?
ਬਸ ਮੌਸਮ ਇਸ ਤਰ੍ਹਾਂ ਹੀ ਐ, ਕਦੀ ਬਾਰਿਸ਼ ਕਦੀ ਆਂਦੀ। ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਵੇ, ਇੱਥੇ ਵੀ ਮੌਸਮ ਦਾ।
ਹੂੰ।
ਪਤਾ ਈ ਨੀ ਲੱਗਦਾ, ਹੁਣੇ ਕੱਲ੍ਹ ਅਰਸ ਧੂ ਅੱਜ ਦੁਪਹਿਰੇ ਇੰਨੀ ਧੁੱਪ ਨਿਕਲੀ ਦੀ ਸੀ, ਨਾਲ ਇੰਨੀ ਬਰਫ਼ ਹਵਾ ਵੀ ਚੱਲੀ ਠੰਢੀ। ਨਾਲ ਐਵੇਂ ਲੱਗ ਰਿਹਾ ਸੀ, ਕਿ ਬਾਰਿਸ਼ ਆਉਣ ਵਾਲੀ ਐ, ਪਰ ਬਾਰਿਸ਼ ਨਹੀਂ ਆਈ ਗਰਮੀ ਈ ਸੀ।
ਹੂੰ।
ਹੋਰ ਦੱਸੋਂ?
ਵਧੀਆ, ਤੁਸੀਂ ਸੁਣਾਓ?
ਹੂੰ।
ਹੋਰ, ਡਿਨਰ ਦਾ ਕੀ ਪਲੈਨ ਰਾਤੀ?
ਸਾਮਣੇ ਮਿਲ ਜੇ, ਹੈਂ?
ਡਿਨਰ ਦਾ ਕੀ ਪਲੈਨ ਰਾਤੀਂ।
ਕਿਦਾਂ?
ਡਿਨਰ ਦਾ ਡਿਨਰ।
ਡਿਨਰ ਦਾ ਬਸ ਹਜੇ ਕੁਛ ਵੀ ਨੀ ਬਨਾਇਆ ਡਿਨਰ ਵਾਸਤੇ। ਬਣਾਉਨਾ ਹਜੇ ਡਿਨਰ ਦੀ ਤਿਆਰੀ ਕਰਨੀ ਐ ਹਜੇ। ਹੋਰ ਤੁਸੀਂ ਨੀ ਕਦੇ ਗਏ, ਹੇਮਕੁੰਟ ਸਾਹਿਬ?
ਨਈ, ਹਜੇ ਤੱਕ ਤਾਂ ਨੀ ਗਏ।
ਅੱਛਾ, ਹੂੰ। ਉਹ ਵੀ ਗਿਆ ਤਾਂ ਨਾ ਚਾਚੀ ਦਾ ਮੁੰਡਾ ਤੁਹਾਡੀ ਚਾਚੀ ਦਾ ਮੁੰਡਾ ਵੀ ਗਿਆ ਹੋਵੇਗਾ ਹੇਮਕੁੰਟ ਸਾਹਿਬ।
ਸ਼ਾਇਦ
ਹਾਂ, ਅੱਜ ਈ ਹਾਂ, ਅੱਜ ਹੀ ਗਏ ਆ ਫੋਟੋ ਦੇਖੀ ਸੀ, ਨਾ ਤਾਂ ਪਤਾ ਲੱਗਿਆ ਉਹਦਾ ਫੋਟੋਜ਼ ਵਗੈਰਾ ਪਾਈਆਂ ਦੀਆਂ ਸੀ, ਮੰਦ ਲੱਗ ਰਿਹਾ ਬਾਈਕ ਵਗੈਰਾ ਤੇ ਗਿਆ ਏ।
ਹਾਂ ਬਾਈਕ ਤੇ ਗਏ ਹੋਣੇ ਆ।
ਹਾਂ ਬਾਈਕ ਤੇ ਗਿਆ ਹੈ ਮੂੰਹ ਮਾ ਲਪੇਟ ਕੇ ਬਾਈਕ ਤੇ ਗੇ ਨੇ।
ਹੂੰ ਸ਼ਿਮਲਾ ਵੀ ਬੜੀ ਵਧੀਆ ਘੁੰਮਣ ਦੀ ਜਗ੍ਹਾ ਵਾ ਮਤਲਬ ਵੀ ਉੱਥੇ ਆਪਾਂ ਬੜਾ ਇੰਜੋਏ ਕੀਤਾ।
ਹੂੰ ਅੱਛਾ।
ਹੂੰ, ਮਤਲਬ ਉੱਥੇ ਅਸੀ ਮਤਲਬ ਉੱਥੇ ਅਸੀਂ ਪਹੁੰਚੇ, ਉੱਥੇ ਸਾਨੂੰ ਮਤਲਬ ਕਿ ਸਾਡਾ ਮਤਲਬ ਮਨ ਰੁਕਣ ਤੇ ਨਹੀਂ ਜਾ ਰਿਹਾ ਸੀ ਆਪਾਂ ਘੁੰਮੀ ਜਾ ਰਹੇ ਸੀ ਉੱਥੇ
ਅੱਛਾ ਹੂੰ
ਹੂੰ, ਕਦੀ ਇੱਥੇ ਕਦੀ ਉੱਪਰ ਕਦੀ ਨੀਚੇ ਆ ਜਾਂਦੇ ਸੀ।
ਹੂੰ, ਇਸ ਤਰ੍ਹਾਂ ਹੁੰਦਾ ਬੱਚੇ-ਬੱਚਿਆਂ ਨੇ ਬੜਾ ਤੰਗ ਕੀਤਾ ਹੋਣਾ।
ਹੂੰ, ਬੱਚੇ ਬੜੇ ਅੱਥਰੇ ਨੇ। ਬੱਚੇ ਬੜੇ ਅੱਥਰੇ ਨੇ।
ਅੱਛਾ, ਉਹ ਤੇ ਹੈ ਹੀ ਆ ਫੇਰ। ਉਹਨੇ ਬੜਾ ਤੰਗ ਕੀਤਾ ਹੌਏਗਾ ਪ੍ਰਬਲੀਨ ਔਰ ਉਨੇ ਸ਼ੁਭ ਨੇ, ਪ੍ਰੋਬਲਨ ਤਾਂ ਸ਼ਾਇਦ ਵੱਡੀ ਹੋ ਗਈ ਹੁਣ ਸ਼ੁਭ ਹੀ ਹੈਗਾ।
ਹੂੰ
ਹੂੰ-ਹੂੰ
ਅੱਥਰੇ ਨੇ ਬਾਈ ਬੱਚੇ।
ਹਾਂ ਉਹ -ਉਹ ਵੀ ਉਹ ਵੀ ਸਮਰੱਥ ਵੀ
ਹੂੰ
ਬੋਤ ਸੈ਼ਤਾਨ ਹੋ ਗਿਆ ਪਹਿਲੇ ਅੱਛਾ ਉਹ ਪਹਿਲੇ ਵੀ ਸਹੀ ਸੀ, ਉਹ ਇੰਨਾ ਅੱਥਰਾ ਨੀ ਹੈਗਾ ਸੀ। ਓ ਜ਼ਿਆਦਾ ਅੱਥਰਾ ਏ।
ਹੂੰ
ਹੂੰ, ਦੀਦੀ ਤੇ ਬੜਾ ਬੋਲ ਬੋਲਦੇ ਹੋਣਗੇ।
ਨਈ।
ਰਿੰਮਾ ਦੀਦੀ ਮਤਲਬ
ਕਿੰਨੂੰ
ਵੈਸੇ ਈ ਗੱਲਾਂ।
ਅੱਛਾ ਹਾਂ, ਬੜਾ ਬੋਲਦੇ ਨੇ ਵੈਸੇ ਵੀ ਉਹ
ਹੂੰ
ਹੂੰ
ਹੋਰ ਭਾਬੀ ਦੇ ਪੇਕੇ ਵੀ ਤੇ ਉੱਧਰ ਨੀ ਨੇ ਸ਼ਾਇਦ।
ਹੂੰ ਗਏ ਸੀ ਅਸੀਂ।
ਅੱਛਾ ਸ਼ਿਮਲੇ ਵਿੱਚ ਹੈ ਕਿ ਜਾਂ ਹੋਰ ਕਿੱਧਰ ਹੈ ਕੋਈ ਗਾਉ ਵਗੈਰਾ ਪਿੰਡ ਵਗੈਰਾ?
ਨਹੀਂ ਉਸ ਸਾਈਡ ਈ ਏ ਜਿੱਥੇ ਅਸੀਂ ਗਏ ਸੀ।
ਅੱਛਾ ਸ਼ਿਮਲੇ- ਸ਼ਿਮਲੇ ਦੇ ਵਿੱਚ ਹੀ ਹੋਣਾ ਐ।
ਹੂੰ।
ਸ਼ਿਮਲੇ ਦੇ ਵਿੱਚ ਹੀ ਉਨਾਂ ਦਾ ਪਿੰਡ? ਗ ਮਤਲਬ ਸਿਮਲੇ ਤੇ ਸ਼ਹਿਰ ਵਿੱਚ ਈ ਏ।
ਇਨਾਂ ਤੇ ਮੈਨੂੰ ਪਤਾ ਨੀ ਕਿਉਂਕਿ ਮੈਂ ਪਹਿਲੀ ਵਾਰ ਗਿਆ ਸੀ।
ਅੱਛਾ ਮਤਲਬ ਸ਼ਹਿਰ ਵਿੱਚ ਈ ਐ ਉਹਨਾਂ ਦਾ ਘਰ ਕਿਉ ਫਿਰ ਵੈਸੇ ਗਾਓ ਵਗੈਰਾ।
ਉਨਾਂ ਦੇ ਦੋ- ਤਿੰਨ ਘਰ ਨੇ, ਮਤਲਬ ਅਲੱਗ-ਅਲੱਗ ਇੱਛੇ। ਮਤਲਬ ਸ਼ ਮਤਲਬ ਸ਼ਿਮਲਾ ਦੇ ਰਸਤੇ ਵਿੱਚ ਅਲੱਗ-ਅਲੱਗ ਨੇ।
ਅੱਛਾ ਉਹਨਾਂ ਦੇ ਦੋ
ਹੂੰ-ਹੂੰ ਨਾਨੀ ਅਲੱਗ ਨੇ।
ਅੱਛਾ-ਅੱਛਾ-ਅੱਛਾ ਹਾਂ ਓ ਤੇ ਨੀ ਉਹਨਾਂ ਦਾ ਐਗਜੈਕਟ ਜਿੱਥੇ ਉਹਨਾਂ ਦੀ ਮੰਮੀ ਪਾਪਾ ਰੈਂਦੇ ਹੋਣਗੇ।
ਹਾਂ ਉੱਥੇ ਵੀ ਗਏ ਸੀ ਅਸੀਂ
ਹੂੰ ਤੇ ਓ-ਓ ਸ਼ਿਮਲੇ ਦੇ ਵਿੱਚ ਈ ਏ।
ਨਈ ਹਾਂ ਸ਼ਿਮਲੇ ਦੇ ਵਿੱਚ ਈ ਆ।
ਅੱਛਾ
ਸਈ ਹੈ ਬਸ ਤੁਸੀਂ ਵੀ ਚੱਲ ਲਓ ਕਦੀ ਤੁਸੀਂ ਨਈ ਜਾਣਾ ਕਿੱਥੇ ਹੁਣ ਗਰਮੀਆਂ ਛੁੱਟੀਆਂ ਵਿੱਚ
ਦੇਖੋ ਕਿ ਕਿੱਥੇ ਜਾਈਏ ਨਾ ਹੁਣ ਛੁੱਟੀਆਂ ਜ ਤੇ ਨੀ ਦੇਖੋ ਰੱਖੜੀ ਦੇ ਆਸ ਪਾਸ ਦੇਖਾਂਗੇ।
ਅੱਛਾ ਗੋਲਡਨ ਟੈਂਪਲ ਚਲੇ ਜਾਣਾ।
ਹਾਂ ਦੇਖੋ ਗੋਲਡ ਟੈਂਪਲ ਜਾਈਏ ਜਾਂ ਫਿਰ ਕਿਤੇ ਹੋਰ ਜਾਈਏ।
ਰਸ਼ ਬੜਾ ਹੈ ਅੱਜ ਕੱਲ੍ਹ
ਹੂੰ ਛੁੱਟੀਆਂ ਵੀ ਨੇ ਨਾ ਅੱਜ ਕੱਲ ਛੁੱਟੀਆਂ ਵੀ ਫਿਰ ਗਰਮੀ ਵੀ ਫਿਰ ਬੱਚਾ
ਸਾਡੀ ਵੀ ਕਾਰ ਅਟੱਕ ਗੀ ਸੀ ਬੜੀ ਛੋਟੀ ਮਤਲਬ ਰਸ਼ ਕਰਕੇ ਉੱਧਰ ਰਸਤੇ 'ਚ ਹੈਲੋ ਹੈਲੋ